ਹੈਲੋ।
ਹੈਲੋ।
ਸ਼ਾਸਰੀ ਕਾਲ ਜੀ, ਹੋਰ ਕੀ ਹਾਲ ਚਾਲ?
ਜੀ ਵਧੀਆ, ਤੁਸੀਂ ਸੁਣਾਓ ਜੀ, ਸਭ ਠੀਕ ਏ।
ਹਾਂਜੀ-ਹਾਂਜੀ ਸਭ ਵਧੀਆ, ਹੋਰ ਕੀ ਕਰਦੇ ਸੀ?
ਬਸ ਜੀ, ਫਰੀ ਹੋਏ ਆ ਬਸ ਹੁਣੇ।
ਹਾਂ ਮੈਂ ਵੀ ਅਲੇ ਫ੍ਰਰੀ ਹੋਇਆ, ਮੈਂ ਕਹਿਆ ਕਰਾ ਭੈਣ ਜੀਨੂੰ ਕੋਲ ਬੜੇ ਦਿਨ ਹੋ ਗਏ ਗੱਲ ਨੀਂ ਹੋਈ।
ਹਾਂਜੀ- ਹਾਂਜੀ, ਬੜੇ ਦਿਨ ਹੀ ਹੋ ਗਏ ਨੇ ਬਸ ਟਾਈਮ ਹੀ ਨੀ ਮਿਲ। ਘਰਾਂ ਦੇ ਕੰਮ ਹੀ ਨੀ ਮੁੱਕਦੇ ਅੱਜ ਕੱਲ ਭੈਣਜੀ ਘਰਾਂ ਦੇ। ਕੰਮ ਨਹੀਂ ਮੁੱਕਦੇ ਪੁੱਤ ਅੱਜ ਕੱਲ।
ਇਹ ਗੱਲ ਤੇ ਹੈਗੀ ਐ,
ਹਾਂਜੀ-ਹਾਂਜੀ ਬਸ ਓਹੀ ਹੈ ਨਾ, ਤੁਸੀਂ ਸੁਣਾਓ ਸਭ ਠੀਕ ਨੇ।
ਹਾਂਜੀ-ਹਾਂਜੀ ਸਭ ਵਧੀਆ, ਹੋਰ ਹੋ ਗਿਆ ਡਿਨਰ ਪਾਣੀ?
ਹਾਂਜੀ, ਬਸ ਹੁਣ ਹੀ ਹੋਇਆ। ਬਸ ਕਰਕੇ ਫਰੀ ਹੋ ਕੇ ਬਸ ਕਿਚਨ ਹੀ ਸਾਫ਼ ਕਰ ਰਹੀ ਸੀ ਮੈਂ ਕਿਹਾ। ਚਲੋ ਹੋਰ ਸੁਣਾਓ ਤੁਸੀਂ ਹਾਂਜੀ, ਹਾਂਜੀ ਬੱਚੇ ਸ ਹੋ ਗਏ ਸੀ।
ਹਾਂ ਸਕੂਲ ਚੱਲਦੇ ਨਾ ਉਹਨੂੰ ਦੀ ਛੇਤੀ ਸੋ ਜਾਦੇ ਨੇ ਕਿਉਕਿ ਅਜ ਇਕ ਇਧਰ ਬਾਰਾਂ ਦੋ ਇਕ ਇਕ ਤੋ ਦੋ
ਟੇਸਟ ਵਗੈਰਾ ਹੋਣ-ਹੋਣ ਲੱਗੇ ਨੇ ਯੂਟੀ ਚਲੇ ਹੋਏ, ਨੇ ਸੈਸਟ ਵਗੈਰਾ ਤੁਹਾਨੂੰ ਪਤਾ ਹੀ ਆ ਬੱਚੇ ਸਵੇਰੇ ਜਲਦੀ ਉੱਠਦੇ ਆ ਬਸ ਫਿਰ
ਹੋਰ ਮੋਜਾ ਲੁਟ ਲੀਆਂ ਛੁੱਟੀਆਂ ਚ ਹੁਣ ਫਿਰ
ਹਾਂਜੀ ਮੌਜਾ ਲੁਟ ਪੜ੍ਹਾਈ ਤਾਂ ਬਸ ਬੱਚੇ ਤਾਂ ਘੁੰਮਣ ਫਿਰਨ ਦੇ ਏਹ ਨਾ ਹੁਦੇ ਤੁਹਾਨੂੰ ਪਤਾ ਹੀ ਆ ਛੁੱਟੀਆਂ ਚ ਤਾਂ ਘੁੰਮਣਾ ਘੁੰਮਣਾ ਲਾਈ ਰੱਖਦੇ ਨੇ ਬਾਾਹਰ ਦੇਸ ਵਿੱਚ ਜਦੋਂ ਲੈ ਜਾਂਦੇ ਨੇ ਦੋ ਚਾਰ ਦਿਨ ਤੇ ਫੇਰ ਕਹਿੰਦੇ ਨੇ ਤੁਸੀਂ ਕੰਮ ਕਰਾਓ ਸਾਡੇ, ਸਾਡੇ ਕੰਮ ਕਰਾਓ ਸਾਡੇ ਪ੍ਰੋਜੈਕਟ ਬਣਵਾਓ, ਸਾਡੇ ਮੋਡਲ ਬਣਵਾਓ ਬਸ ਏ ਈ
ਯਾਰ ਛੁਟੀਆਂ ਚ ਮਜ਼ੇ ਲੈ ਲੈਂਦੇ ਨੇ ਸਾਰੀ ਛੱਟੀ ਆ ਫਿਰ ਲਾਸਟ
ਹਾਂਜੀ, ਹਾਂਜੀ ਬਸ ਫੇਰ ਉਹ ਕਹਿੰਦੇ ਨੇ ਆਪਣਾ ਕੀ ਹੁਣ ਸਾਡੇ ਕੰਮ ਪਹਿਲੇ ਕਹਿੰਦੇ ਨੇ ਕਰਨਾ ਹੀ ਨੀ ਹੈਗਾ, ਜਦੋਂ ਅਸੀਂ ਕਹਿੰਦੇ ਹਾਂ ਪੁੱਤ ਕਹਿਕੇ ਚਲੋ ਕਰੋ। ਘੁੰਮਣ ਫਿਰਨ ਤਾਂ ਜਾ ਨਾ ਪਹਿਲੇ ਕੰਮ ਨਿਮਟਾ ਨਾ, ਨਾ, ਨਾ ਅਸੀਂ ਬਾਅਦ ਚ ਕਰਾਂਗੇ। ਅੱਜ ਛੁੱਟੀਆਂ ਹੋਈਆਂ ਨੇ, ਅੱਜ ਤਾਂ ਮੌਜ ਮਸਤੀ ਮਾਰਨੀ।
ਬਾਅਦ 'ਚ ਤਾਂ ਬਲੋਈ ਹੋ ਜਾਂਦਾ ਫਿਰ।
ਹਾਂਜੀ, ਹਾਂਜੀ-ਹਾਂਜੀ, ਹਾਂਜੀ-ਹਾਂਜੀ। ਜੀ, ਹੋਰ ਸੁਣਾਓ ਤੁਸੀ?
ਹੋਰ ਹਾਂਜੀ, ਹਾਂਜੀ ਮੈਂ ਕਿਹਾ ਮੈਂ ਚਲੋ ਅਜ ਮੈਂ ਕਿਆ ਕਰ ਉਹ ਘਰੇ ਹੀ ਸੀ ਮੈਂ ਕੋਰਸ ਕੀਤਾ ਸੀ, ਇਸ ਦਾ ਤੇ ਮੈਂ ਕਿਹਾ ਕੁਛ ਕਰ ਵਗੈਰਾ ਕਰਾਂਨਾ ਹੋ ਤੇ ਦੱਸਣਾ।
ਅੱਛਾ ਤੁਸੀਂ ਹੇਰ ਦਾ ਕੋਰਸ ਹੋ ਗਿਆ, ਤੁਹਾਡਾ ਕੰਪਲੀਟ।
ਹਾਂਜੀ, ਹਾਂਜੀ ਹੋ ਗਿਆ ਕੰਪਲੀਟ।
ਅੱਛਾ ਅ ਕਦੋਂ ਹੁਣ ਤੁਸੀਂ ਪ੍ਰੈਕਟਿਸ ਵਗੈਰਾ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਨਹੀ ਤਾਂ ਮਹੀਨਾ ਪਹਿਲਾਂ ਕੰਪਲੀਟ ਹੋਇਆ ਇੱਕ ਮਹੀਨਾ ਉਹਨਾਂ ਨੇ ਪ੍ਰੈਕਟਿਸ ਕਰਵਾਈ ਹੈ। ਤੇ ਤੇ ਹੁਣ ਕਹਿੰਦੇ ਨੇ ਕਿ ਹੁਣ ਹੋ ਗਿਆ ਕੰਪਲੀਟ।
ਹਾਂਜੀ, ਹਾਂਜੀ ਤੇ ਤੁਸੀਂ ਫਿਰ ਕੀ ਆਪਣਾ ਫਿਰ ਪਰਸਨਲੀ ਹੁਣ
ਹਾਂਜੀ, ਹਾਂਜੀ ਪਰਸਨਲੀ ਖੋਲਿਆ ਹਾਂ ਹਾਂਜੀ ਨਾਲ ਹੀ ਸਟਾਫ ਰੱਖ ਲਾ ਗੇ ਨਾ ਇਸਦਾ ਪਤਾ ਹੈ ਇਕੱਲੇ ਬੰਦੇ ਨਾਲ ਤੇ ਹੁੰਦਾ ਨਹੀ।
ਹਾਂਜੀ ਤੇ ਸਪੇਸ਼ਲਿਸਟ ਤੁਸੀਂ ਹੇਅਰ ਦਾ ਹੀ ਸਾਰਾ ਟ੍ਰੀਟਮੈਂਟ ਮਤਲਬ ਸਿੱਖਿਆ ਹੇਅਰ ਦਾ ਹੀ ਸਾਰਾ ਕੁਛ ਕਿ ਅਦਰਵਾਈਜ਼ ਸਾਰਾ ਹੀ ਤੁਸੀਂ ਜਿੱਦਾਂ ਉਹ ਕਹਿੰਦੇ ਨੇ ਸਕਿੰਨ ਦਾ ਵੀ ਹੁੰਦਾ
ਹਾਂਜੀ ਹ ਹਾਂਜੀ ਸਕਿੰਨ ਦਾ ਵੀ ਮੈ ਸਿਖਿਆ ਸੀ ਪਹਿਲਾਂ ਉਹ ਪਹਿਲਾਂ ਸਿੱਖ ਲਿਆ ਸੀ ਸਕੀਨ ਦਾ ਤੇ ਨੇਲ ਦਾ ਮੇਰਾ ਹੇਅਰਸ ਦਾ ਰਹਿ ਗਿਆ ਸੀ। ਤੇ ਮੈਂ ਕਿਹਾ ਚੱਲ ਬਾਅਦ ਚ ਹੇਅਰ ਦਾ ਬਾਅਦ ਚ ਸਿੱਖ
ਏਹ ਵੱਖਰਾ, ਵੱਖਰਾ ਸਿੱਖਣਾ ਪੈਂਦਾ ਕਿ ਹੇਅਰਸ ਦਾ ਅਲੱਗ ਸਿੱਖੋ ਤੇ ਨੇਲਸ ਦਾ ਅਲੱਗ ਹੁੰਦਾ। ਤੇ ਟੋਟਲੀ ਹੀ ਨੀ ਹੁੰਦਾ ਸਾਰਾ ਅੱਛਾ, ਅਛਾ।
ਵੀ ਹੁੰਦਾ ਉਹ ਮਰਜ਼ੀ ਹੁੰਦੀ ਹੈ ਉਸ ਟਾਈਮ ਫੀਸ ਮੇਰੇ ਕੋਲ ਇੰਨੀ ਨਹੀਂ ਸੀ ਤੇ ਮੈਂ ਪਹਿਲੇ ਨੇਲ ਤੇ ਸਕੀਨ ਦਾ ਸਿੱਖ ਲਿਆ ਤੇ ਮੈਂ ਕਿਹਾ ਚੱਲ ਬਾਾਅਦ ਸਿਖ ਲਾਗੀ ਹੁਣ ਅੱਜ ਕਲ ਹੇਅਰ ਦੀ ਬੜੀ ਉਹ ਹੈਗੀ ਹੈ ਡਿਮਾਂਡ
ਤੇ ਮੈਨੂੰ ਵੀ ਪੁੱਛ ਮੈਂ ਤਾਂ ਖੁਦ ਸੋਚ ਰਹੀ ਸੀ ਮੈਂ ਕਿਹਾ ਮੇਰੇ ਤਾਂ ਨਾ ਹੇਅਰ ਨਾ ਬੜੇ ਹੀ ਪੁਤ ਬਿਲਕੁਲ ਡੈਮੇਜ ਹੋ ਗਏ ਨੇ ਮੈਨੂੰ ਨਾ ਪ੍ਰੋਬਲਮ ਹੋ ਗਈ ਸੀ। ਮੇਰੇ ਨਾ ਹੇਅਰਸ ਪਹਿਲੇ ਬੜੇ ਚੰਗੇ ਸੀ ਹੈਵੀ ਹੈਗੇ ਸੀ ਪੁੱਤ ਤੇ ਹੈਵੀ ਸੀ ਤੇ ਬਿਲਕੁਲ ਐਵੇਂ ਹੈਂਗੇ ਸੀ ਚਲੋ ਭਾਰੀ ਬਿਲਕੁਲ ਗਰੋਥ ਵੀ ਸਹੀ ਸੀ ਹੁਣ ਮੇਰੇ ਘੱਟੋ ਘੱਟ ਹੋ ਗਏ ਨੇ ਚਾਰ ਪੰਜ ਸਾਲ ਚਾਰ ਸਾਲ ਤਾਂ ਘੱਟੋ ਘੱਟ ਹੋ ਗਏ ਨੇ ਮੇਰੇ ਹੇਅਰਸ ਝੜ ਝੜ ਕੇ ਰਹਿ ਗਏ ਨੇ ਜਰਾਜੇ ਬਿਲਕੁਲ
ਅਛਾ ਤੇ ਮਤਲਬ ਕਿ ਕਿਸ ਕੀ ਕਿਹਦੇ ਕਰਕੇ ਹੋਇਆ ਕੋਈ
ਮੈਂ ਦੱਸ ਰਹੀ ਹਾਂ ਨਾ- ਇਨੇ ਭਾਰੀ ਹੈਗੇ ਸੀ ਪੁੱਤ ਮੇਰੇ ਸਭ ਕਹਿਦੇ ਸੀ ਜਦੋ ਵਾਲ ਖੋਲਦੀ ਹੈ। ਨਾ ਇਨੇ ਐਵੇ ਲੱਗਦੇ ਨੇ ਜਿਵੇ ਹੁਣੇ ਘਟਾ ਦੋ ਇਨੇ ਭਾਰੀ ਵਾਲ ਸੀ। ਬਾਲ ਐਵੇ ਹੋਗੇ ਏ ਨੇ ਜੋ ਪੁੱਛ ਬਨ ਗਈ ਨਹੀ ਗੀ ਬਿਲਕੁਲ ਸਾਰੀ ਪ੍ਰੋਬਲਮ ਹੋਈ ਹੈ। ਹਾਰਮੋਨਸ ਕਰਕੇ ਪੁੱਤ ਮੇਰੀ ਮੇਰੇ ਨਾ ਹਾਰਮੋਨਸ ਡਿਲਪ ਡਿਸਬੈਲੈਂਸ ਰਹਿਦੇ ਨੇ ਔਰ ਡਿਸਬੈਲੈਸ ਕਰਕੇ ਹਾਰਮੋਨਸ ਮੇਰੇ ਤਾਂ ਸਾਰੇ ਉਹ ਕਹਿਦੇ ਨੇ ਡਾਕਟਰ ਕਿ ਹੇਅਰ ਤੇ ਫਰਕ ਪੈਦਾ ਕਿਉਕਿ ਥਾਇਰੋਇਡ ਹੋ ਗਿਆ ਸੀ ਪੁੱਤ।
ਹਾਂਜੀ ਇਹ ਗੱਲ ਤਾ ਹੈ। ਜੀ ਹੋਰ ਬਸ
ਥਾਇਰੇਇਡ ਹੋਇਆ ਤਾਂ ਹੇਅਰਸ ਮੇਰੇ ਸਾਰੇ ਛੜੇ-ਛੜੇ ਆ ਪ੍ਰੋਬਲਮ ਮੈਨੂੰ ਹੈਗੀ ਸੀ ਕੁਛ ਕੋਈ ਆ ਗਈ ਨਾ ਕਿ ਬੰਦਾ ਅੱਜ ਕਲ ਟੈਨਸ਼ਨਾਂ ਤੋ ਮੈ ਡਾਕਟਰ ਡਾਕਟਰ ਨੂੰ ਵਿਖਾਇਆ ਏਦਾਂ ਨੀ ਨਹੀ ਵਿਖਾਇਆ ਮੈ ਹੇਰੀ ਸਪੈਸ਼ਲਿਸਟ ਕੋਲ ਗਈ ਉਹ ਨੇ ਮੈਨੂੰ ਕਿਹਾ ਟੈਸ਼ਨਾਂ ਤੋ ਤੁਸੀ ਸਟਰ੍ਰੈਸ ਲੈ ਰਹੇ ਹੋ ਤੇ ਤਣਾਵ ਹੋ ਰਿਹਾ। ਤਣਾਵ ਕਰਕੇ ਬਾਲ ਝੜਦੇ ਨੇ ਜਿੰਨਾ ਤੁਸੀਂ ਸਟਰ੍ਰੈਸ ਲੈ ਰਹੇ ਹੋ ਨੀਂਦ ਪੂਰੀ ਨਹੀਂ ਹੋ ਰਹੀ ਤੁਹਾਡੀ ਹਾਂਜੀ ਪੁੱਤ ਨੀਂਦ ਤਾਂ ਪੂਰੀ ਹੁੰਦੀ ਨੀ ਹੈਗੀ ਹੁਣ ਤਾਂ ਤੁਹਾਨੂੰ ਪਤਾ ਹੀ ਆ ਰਾਤੀ ਬਾਰਾਂ ਇੱਕ ਵੱਜ ਜਾਂਦੇ ਵਾ ਤੇ ਉਸ ਤੋਂ ਬਾਅਦ ਬੰਦਾ ਘਟੋ ਘਟ ਸਵੇਰੇ ਛੇ ਵਜੇ ਜੇ ਬੱਚਿਆਂ ਨੂੰ ਸਕੂਲ ਭੇਜਣਾ ਤਾਂ ਫੇਰ ਉਹੀ ਪੰਜ ਛੇ ਘੰਟੇ ਦੀ ਨੀਂਦ ਪੂਰੀ ਹੁੰਦੀ ਹੈ ਡਾਕਟਰ ਕਹਿੰਦੇ ਘਟੋ ਘੱਟ ਅੱਠ ਘੰਟੇ ਤਾ ਸੋਵੋ। ਹਾਂਜੀ, ਉਹ ਕਹਿਦੇ ਸਟਰੈਸ ਟੈਨਸ਼ਨਾਂ ਨਾਲ ਤੁਸੀ ਤਾਂ ਬਿਲਕੁਲ ਉਹ ਮੇਰੇ ਤਾਂ ਜ਼ਿਆਦਾ ਹੀ ਫੇਰ ਹਾਰਮੋਨਸ ਦੀ ਵੀ ਪ੍ਰੋਬਲਮ ਹੋ ਗਈ ਥਾਈਰੈਡ ਹੋ ਗਿਆ ਤੇ ਉਸ ਕਰਕੇ ਮੇਰੇ ਬਾਲ ਬਿਲਕੁਲ ਨਹੀ ਉਸ ਤੋਂ ਬਾਅਦ ਨਾ ਤਾਂ ਗਰੋਥ ਹੋਈ ਪੁੱਤ ਹੁਣ ਤਾਂ ਹੁਣ ਤਾਂ ਝੜ- ਝੜ ਕੇ ਖਤਮ ਹੋ ਗਏ ਬਿਲਕੁਲ ਬਾਲ ਉਹ ਮੇਰਾ ਇਨਾ ਸੋਕ ਹੈਗਾ ਸੀ, ਤੁਆਡੇ ਅ-ਮ ਅੰਕਲ ਨੂੰ ਵੀ ਹੈਗਾ ਸੀ ਇੰ ਨਾ ਸੋ਼ਕ ਕਿ ਬਾਲ ਲੰਬੇ ਹੋਣ, ਤਾਂ ਉਹ ਪੂਰਾ ਹੀ ਨਾ ਹੋਇਆ। ਹੁਣ ਤਾਂ ਪੁੱਤਰ ਵਾਲ ਓ ਏ ਨਾ, ਕੇ ਨਾ, ਲਗਾ-ਲ ਕੇ ਕਲਰ ਮਹਿੰਦੀ ਉਹ ਵੀ ਸਾਰੇ ਡੈਮੇਜ਼ ਵੀ ਹੋ ਗੇ, ਤੇ ਚਿੱਟੇ ਵੀ ਹੋ ਗਏ। ਹੁਣ ਮੈਂ ਚਾਂਦੀ ਸੀ ਮੈਂ ਹੇਅਰ ਦਾ ਟਰੀਟਮੈਂਟ ਲਵਾਂ। ਸਾਰੇ ਕੈਂਦੇ ਨੇ ਦੇਖੋ ਹੁਣ ਐ ਤਾਂ ਹੋ ਨਹੀ ਸਕਦਾ ਬਟ ਆ‌ ਫੌਟੀ ਪਲੱਸ ਏਜ ਤਕ ਉਤੇ ਨੂੰ ਹੁਣ ਆਂਦੇ ਨੀ ਨਾ ਬਾਹਰ ਫੇਰ ਓਦਾ ਦੇ ਅਸੀ ਸੋਚ ਚਿਆ ਕਿ ਦੋਰ-ਦੂਦ ਦੂਜੀ ਗਰੋਥ ਆ ਜੇ ਹੁਣ ਲਾਨੀ ਆਂ ਮੈਂ ਤੇਲ ਤੁਲ। ਘਰੇ ਬੜੇ ਕੰਮ ਕਰਨੀ ਆਂ। ਪਰ ਕੁਛ ਬੈਨੀਫਿਟ ਨਹੀ ਹੋਂਦਾ ਪੁੱਤ
ਹਾਂ ਇਹ ਤਾਂ ਹੈਗਾ‌ ਐ ਤੇ ਹਾਂ ਉਹ ਇੰਟਰਨਲ ਹੈਗੀ ਹੈ। ਉਹ ਡੌਕਟਰ ਮੈਡੀਸਿਨ ਵਗੈਰਾ ਦਏਗਾ ਨਾ, ਉਹਦੇ ਨਾਲ ਹੀ ਫਰਕ ਪੈਣਾ ਐ ਤੁਆਨੂੰ ਨਾ
ਹਾਂਜੀ ਹਾਂਜੀ ਹਾਂਜੀ ਬਸ ਉਈ ਐ ਨਾ। ਰੁਕੇ ਈ ਸੀ ਵਿਚ ਕਾਫੀ ਦਿਨ ਰੁੱਕ ਗਏ ਸੀ ਫਿਰ ਪਰਮਾਨੈਂਟਲੀ, ਮੈਂ ਦਵਾਈ ਨੀ ਲੈ ਪਾਈ ਫਿਰ ਵਿਚ ਹੋ ਗਿਆ। ਮੈਨੂੰ ਬੁਖਾਰ ਵਗੈਰਾ ਹੋ ਗਿਆ ਸੀ। ਤੇ ਹੁਣ ਐਈ ਸਜੈਸ਼ਨ ਮੈ ਤੁਆਡੇ ਕੋਲੋ ਲੈਣਾ ਸੀ, ਕਿ ਮੈਨੂੰ ਇਹ ਦੱਸੋ ਕਿ ਸਾਰਾ ਹੇਅਰ ਤੇ ਮੈਂਟ ਤੁਸੀ ਤ ਕਰ ਲੈਦੇ ਓ, ਜਿਦਾਂ ਟ੍ਰੀਟਮੈਂਟ ਵੀ ਹੋ ਜਾਏ ਵਿਚ ਤੇ ਮੇਰਾ ਐਕਸਟੈਂਸ਼ ਨ ਵੀ ਹੋ ਜਾਏ ਵਿਚ, ਤੇ ਨਾਲ ਈ ਵਿਚ ਕਲਰ ਵੀ ਹੋ ਜਾਣ। ਸਮਝ ਰੇ ਓ ਤੁਸੀ ਗੱਲ। ਜਿਦਾਂ ਜਿਦਾਂ ਰੂਟਸ ਵਗੈਰਾ ਵੀ ਹੋ ਜਾਣ ਮੇਰੀ
ਹਾਂਜੀ ਹਾਂਜੀ ਰੂਟਸ ਦਾ ਤਾਂ ਹੁਨ ਨਈ ਰੁਟਸ ਤੇ ਤਾਂ ਉਈ ਤੁਹਾਨੂੰ ਉਈ ਲੈਣਾ ਰੂਟ ਪੇਚਅਪ ਈ ਕਰਾਣਾ ਪੈਂਦਾ, ਹਰ ਦੂਜੇ ਤੀਜੇ ਮੀਨ ਨੇ। ਉਹ ਤਾਂ ਉਈ ਹੁੰਦਾ ਐ। ਹਾਂਜੀ, ਕਿਉਕਿ ਰੂਟਸ ਤੇ ਤਾਂ ਆਪਾ ਕੈਮੀਕਲ ਲਗਾ ਈ ਨੀ ਸਕਦੇ।
ਲਗੲ ਈ ਨੀ ਸਕਦੇ। ਤਾਂ ਓਈ, ਹਾਂਜੀ ਓਈ ਮੈਂ, ਓਈ ਮੈੰ ਕਹਿ ਰਹੀ ਆਂ, ਮੈਂ ਓ ਈ ਕਹਿ ਰਹੀ ਸੀ, ਮੈਨੂੰ ਐਹ ਦੱਸੋ ਘੱਟੋ ਘੱਟ ਕਿ ਮੈਂ ਸਾਰਾ ਕੁਛ ਐ ਪਲੱਸ ਤੁਹਾਡੇ ਕੋਲ, ਮਤਲਬ ਕੁ ਸੁਜੈਸ਼ਨ ਲੈ ਰਹੀ ਸੀ, ਕਰਾਵਾਂ ਤੇ, ਮੈਨੂੰ ਐਹ ਦੱਸੋ ਕਿ ਐਕਸਟੈਂਸ਼ਨ ਇਚ, ਕੀ ਹੈਗਾ ਐ? ਐਕਸਪੈਂਸ ਕੀ ਲੱਗਦਾ ਵਾ। ਲੌਂਗ-ਗ-ਗ ਕਹਿੰਦੇ ਨੇ ਕਿ ਜਿੱਦਾਂ ਦੇ ਹੇਅਰ ਹੋਂਦੇ ਨੇ। ਓਦਾਂ ਦੀ ਤਾਡੀ ਦੇਖਦੇ ਨਾ, ਲੈਂਥ ਕਿੰਨੀ ਐ। ਹੁਣ ਮੇਰੀ ਲੈਂਥ ਤਾਂ ਕਮ ਈ ਹੈਗੀ ਐ।
ਹਾਂਜੀ ਹਾਂਜੀ, ਉਹ ਨਾ ਲੈਂਥ ਕਰਕੇ ਹੋ ਜਾਂਦਾ ਐ।
ਹਾਂਜੀ ਹਾਂਜੀ। ਪ-ਲ-ਬਈ ਮੇਰੇ ਲੈਂਥ ਤਾਂ, ਹੁਣ ਤਾਂ, ਜ਼ਿਆਦਾ ਤਾਂ ਲੌਂਗ ਮੈਂ ਰੱਖ ਨੀ ਸਕਦੀ ਆਂ। ਕਿਉਂਕਿ ਮੇਰੀ ਅਪਣੀ ਪਰਸਨਲੀ ਲੋ, ਜਿਹੜੀ ਗਰੋਥ ਹੋਂਦੀ ਆ ਓ ਈ ਘੱਟੋ ਘੱਟ ਹੈਗੀ ਐ। ਤਾਂ ਫੇਰ ਮੈਂ ਕਹਿ ਰਹੀ ਸੀ ਨਾ ਨੋਰਮਲੀ ਗਰੋਥ ਦੇ
ਹੇਅਰ ਤੇ ਵੀ ਡਿਪੈਂਡ ਕਰਦਾ ਐ, ਤੁਆਡਾ ਹੇਅਰ ਕਿੱਦਾਂ ਦਾ ਐ, ਕਿੱਦਾਂ ਦਾ ਨਹੀਂ ਐ, ਹਨਾ।
ਮੇਰਾ ਹੁਣ ਪਤਲਾ ਈ ਹੇਅਰ ਹੈਗਾ ਪੁੱਤ। ਪਤਲਾ ਈ ਹਾਂਜੀ ਹਾਂਜੀ। ਪਤਲਾ ਈ ਏ, ਡਰਾਈ ਹੈਗਾ ਐ। ਪੂਰਾ ਡਰਾਈ ਹੇਅਰ ਹੈ ਮੇਰਾ ਇਸ
ਕਰਾਇਓ, ਪਰ ਸਭਸੇ ਪਹਿਲਾਂ ਤਾਂ ਐ ਈ ਕਿ ਤੁਸੀਂ ਸਮੂਥਨਿੰਗ ਕਰਾਓ। ਸਮੂਥਨਿੰਗ ਦੇ ਨਾਲ ਫਿਰ ਕੈਰਾਟੀਨ ਕਰਾਓ, ਕੈਰਾ ਸਮੂਥ ਕਰਾਓ ਤੁਸੀ ਪਹਿਲਾ।
ਪੁਤ ਮੈਂ ਪੁੱਛਣ ਗਈ ਸੀ, ਐਵੀ ਪੁੱਛਣ ਗਈ ਸੀ ਸਮੂਥਨਿੰਗ, ਉਹਨੇ ਕਿਆ ਨੂੰ ਸਮੂਥਨਿੰਗ ਦੇ ਨਾਲ ਕੈਰਟੀਨ ਵੀ ਹੋਏਗੀ ਪਲੱਸ ਪਲੱਸ ਸਪਾਅ ਵੀ ਹੋਏਗਾ। ਸਾਰਾ ਕਰਾਂਗੇ ਟ੍ਰੀਟਮੈਂਟ ਤੁਆਡਾ ਉਹ ਸਾਰਾ ਖੰ
ਕਿ ਕੀ ਅੱਛਾ ਅੱਛਾ, ਕਿ ਸਪਾ ਨਾਲ, ਸਪਾ ਨਾਲ ਹੇਅਰ ਸੋਫ ਤਾਂ ਜਾਂਦਾ ਐ ਜੇ
ਉਹ ਕੈਂਦੇ ਸੇ-ਸੱਤ ਹਜ਼ਾਰ ਦੱਸਦਾ ਸੀ ਸਾਰੀ ਚੀਜ਼ਾਂ ਦੇ
ਅੱਛਾ ਅੱਛਾ, ਓ-ਮ ਕਾਫ਼ੀ ਕੌਸਟਲੀ ਐ, ਦੱਸਿਆ ਉਹਨਾਂ ਨੇ।
ਹਾਂਜੀ। ਐਕਸਟੈਂਸ਼ਨ ਤਾਂ ਹੈਗੀ ਨਹੀਂ ਸੀ ਵਿਚ, ਐਕਸਟੈਂਸ਼ਨ ਤਾਂ ਅਜੇ ਵੱਖਰੀ ਸੀ
ਅੱਛਾ, ਕਲਰ ਵੀ ਦੱਸਿਆ ਸੀ ਵਿਚ
ਨਾ-ਨਾ ਮੈਂ ਤੁਹਾਨੂੰ ਦੱਸ ਰਹੀ ਹਾਂ, ਸਮੂਥਨਿੰਗ ਪਲੱਸ ਕੈਰਟਨ ਪਲੱਸ ਸਪਾ
ਅੱਛਾ-ਅੱਛਾ, ਇਹ ਚੀਜ਼ ਨਹੀਂ ਫਿਰ ਤਾਂ ਕੋਸਟਲੀ ਦੱਸ
ਹਾਂਜੀ, ਹਾਂਜੀ-ਹਾਂਜੀ ਤਾ ਤਾਈ-ਤਾਈ ਮੈਂ ਪੁੱਛਣ ਲਈ ਤੁਹਾਨੂੰ ਪੁ ਪੁੱਛਰੀਆਂ ਕਿ ਮੈਂ ਕੀ-ਕੀ ਕਰਾਵਾਂ, ਪਹਿਲੇ ਕੀ ਕਰਾਵਾਂ ਕਿੱਦਾਂ ਕਰਾਵਾਂ ਤੇ ਕਿੰਨਾ ਖਰਚਾ ਆ ਜਾਏਗਾ?
ਨਹੀਂ-ਨਹੀਂ ਤੁਸੀਂ ਕਿਸੇ ਹੋਰ ਸੈਲੂਨ ਤੇ ਪਤਾ ਕਰੋ ਨਾ ਜਿਦਾਂ ਊਰਜਾ ਸਲੂਨ ਏ ਹੋਰ ਕੋਇ ਸੈਲੂਨ ਤੇ ਵੀ ਚਲੇ ਜਾਓ ਉਹ ਵੀ ਕਰ ਦੇਣਗੇ, ਇਏਦਾਂ ਦੀ ਗੱਲ ਨੀ ਹੈਗੀ, ਤੇ ਤੁਸੀਂ ਅਈ ਪਹਿਲਾਂ ਕਹਿ ਰੇ ਸੀ ਨਾ ਸਮੂਥ ਨਾਲ ਹੇਅਰ ਸਪਾ, ਤੁਸੀਂ ਪਹਿਲਾਂ ਇਹ ਕਰਵਾੳ, ਐ
ਪਹਿਲੇ ਕੇਹਿਰਾ ਸਮੂਥ ਕਰਵਾਵਾਂ, ਫੇਰ ਹੇਅਰ ਸਪਾ ਕਰਵਾਵਾਂ
ਹਾਂਜੀ-ਹਾਂਜੀ, ਕਲਰ ਵਗੈਰਾ ਤਾਂ ਅਜੇ ਨਾ ਕਰਾਓ, ਕਲਰ ਵਗੈਰਾ ਨਾਲ ਤੁਹਾਡੇ ਸੋ ਤਰਾ ਹੀ ਹੋ ਜਾਣਗੇ
ਹਾਂਜੀ-ਹਾਂਜੀ।
ਥੋੜਾ ਟਾਈਮ ਰੁਕਕੇ ਕਰਾਨਾ ਤਿੰਨ, ਚਾਰ ਮਹੀਨੇ ਰੁਕੇ ਨਾ, ਫਿਰ ਕਰਾਂਨਾ ਆਪ ਰੈਗੂਲਰ ਲੈਂਦੇ ਰਹੋਗੇ ਨਾ, ਤੁਹਾਡੇ ਹੇਅਰਸ ਹੁੰਦੇ ਜਾਣਗੇ ਉਸ ਤੋਂ ਬਾਅਦ
ਹਾਂਜੀ, ਤੇ ਬਸ ਮੈਂ ਖਾਲੀ ਇਸ ਮਤਲਬ ਕਿ ਤੁਸੀਂ ਕਹਿ ਰਹੇ ਹੋ ਜਿਹੜੇ ਕੈਰੇਟਿਨ ਤੇ ਸਮੂਥਿੰਗ ਦੋਨੋਂ ਕਰਾਉਣੀ ਹੈ ਨਾ ਮੈਂ
ਹਾਂਜੀ-ਹਾਂਜੀ ਸਕੈਰਾ ਸਮੂਥ ਹੁੰਦਾ ਹੈ, ਉਹਦੇ ਚ ਸਮੂਥਿੰਗ ਕੈਰੇਟਨ ਦੋਨੋਂ ਇਨਕਲੂਡ ਹੁੰਦੇ ਨੇ
ਹਾਂਜੀ-ਹਾਂਜੀ ਫੇਸ ਪਾ ਕਰਾਨਾ
ਅੱਛਾ ਹੋ ਜਾਏਗਾ ਤੁਹਾਡਾ, ਇਹ ਛ ਕਰਵਾਣਾ, ਉਹਨਾਂ ਕੋਲ ਕਹਿਣਾ ਮੈਂ ਕੈਰਾਸਮੂਥ ਕਰਵਾਣਾ ਹੈ ਤੇ ਮੇਰਾ ਇਸ ਕੈਰਾਸਮੂਥ। ਜ ਪੈਕੇਟ ਚ ਸਪਾ ਇੰਕਲੂਡ ਕਰਕੇ ਦੋਨਾਂ ਨੂੰ ਉਹ ਕਰ ਦੇਣ ਕਹਿੰਦਾ। ਇਸ ਪਾ ਤੇ ਇੰਨਾ ਦੇ ਖਰਚਾ ਨਹੀ ਹੁੰਦਾ। ਆ ਨੋਰਮਲੀ ਹੁੰਦਾ, ਉਹ ਇਨਕਲੂਡ ਕਰਕੇ ਦੋ ਫੇਰ ਚੱਲਦੇ ਆ ਅੱਜ ਕੱਲ ਤਾਂ ਅੱਜ-ਕੱਲ੍ਹ ਬੜੇ ਔਫਰ ਚਲੇ ਆ ਸਪਾ ਦੇ ਤੇ ਉਹ ਇੰਕਲੂਡ। ਇਕਲੂਡ ਕਰਕੇ ਦੇਖਤੀ ਤੇ ਲੋਰੀਅਲ ਦਾ ਸਪਾ ਕਰਾਂਗਾ। ਠੀਕ ਐ।
ਲੋਰੀਅਲ ਦਾ ਠੀਕ ਹੈ, ਤਾਂ ਇੰਦੇ ਵੀ ਕੋਈ ਪ੍ਰੋਡਕਟ ਆਉਂਦੇ ਨੇ ਬੇਟੇ। ਅਹ ਕਹਿੰਦਾ ਹੈ, ਪੁੱਤ ਜਿੰਨੇ ਕੇਰਾਟੀਣ ਦੇ ਸਮੂਥਨਿੰਗ
ਹਾਂਜੀ-ਹਾਂਜੀ ਉਹ ਹੁੰਦੇ ਨੇ ਉਹ ਆਪਣੇ ਆਪ ਉਹ ਆਪਣੇ ਆਪ ਲਗਾਉਣਗੇ, ਜੋ ਜਿੱਦਾਂ ਜਾਂ ਤ ਲੋਰੀਅਲ ਹੋ ਗਿਆ। ਤੇ ਸ਼ੋਸ ਕਰ੍ਰਫ ਹੋ ਗਿਆ, ਤੇ ਇਹ ਦੋ ਇੰਨਾ ਦੋਨਾਂ ਕੰਪਨੀ ਵਧੀਆ, ਹਾਂਜੀ ਮੈਟ੍ਰਿਕਸ ਵੀ ਐ ਹੋਂਦੇ ਨੇ, ਮੈ੍ਰਿਕ ਦੇ ਵੀ ਪ੍ਰੋਡਕਟ ਵਧੀ
ਹਾਂ ਬਸ ਚੰਗਾ ਈ ਪ੍ਰੋਡਕਟ ਚੰਗੇ ਈ ਲਗਵਾਣੇ ਨੇ। ਮੈਂ ਦੇਖੋ ਸਕਿਨ ਪੈਲੇ ਈ ਮੇਰੀ ਬੜੀ ਡੈਮੇਜ ਹੈਗੀ ਜੇ।
ਸਈ ਗੱਲ ਆ ਏਥੋਂ ਤੁਸੀਂ ਜਿੱਦਾਂ ਤਰ੍ਹਾਂ ਨਾ ਡਰਾਏ ਹੈਗੇ ਨੇ ਤੇ ਤੁਸੀਂ ਲੋਰੀਅਲ ਜਾਂ ਸ਼ੋਰਟ ਪਰੋਫੀ ਕਰਵਾਣਾ ਓਦੇ ਨਾਲ ਡਰਾਈ ਕਰ ਦੇਗਾ ਥੋੜੇ ਨਾ- ਜਦੋਂ ਤੁਸੀਂ ਸਪਾ ਕਰਾਓਗੇ ਨਾ ਤੁਸੀਂ ਸਿਰਮ ਐਡ ਕਰਵਾ ਓਦੇ 'ਚ ਨਾ। ਕੈਂਦਾ ਸਿਰਾ ਮੈਂ ਹਾਂਜੀ-ਹਾਂਜੀ ਸਿਰਾ ਮੈਂ ਜ਼ਰੂਰ ਕਰਾਨਾ ਕੈਂਦਾ ਮੇਰੇ ਸਿਰੇ ਨਾ ਉਹਦੇ ਨਾਲ ਜਿਹੜੇ ਬਰੇਕੇਜ ਹੇਨਾ, ਉਹ ਵੀ
ਤਾਂ ਡੇਲੀ ਵੀ ਕੋਈ ਸਿਰਮ ਲਗਾ ਸਕਦੇ ਨੇ, ਹੇਅਰ ਵਾਸਤੇ ਤੁਹਾਨੂੰ
ਡੇਲੀ ਨੀ ਜਿੱਦਾਂ ਹੈਡ ਵਾਸ਼ ਕੀਤਾ ਤੁਸੀਂ ਹੈਂਡ ਵਾਸ਼ ਕਰਨ ਬਾਦਚ ਮੈਟ੍ਰਿਕਸ ਦਾ ਸਿਰਮ ਲੈ ਲਓ, ਉਹ ਆ ਜਾਏਗਾ ਤਿੰਨ ਸੌ, ਚਾਰ ਸੌ ਦਾ ਆ ਜਾਏਗਾ ਤੇ ਉਹ ਕਾਫੀ ਚਹੀਦਾ ਬੈਟਰਿਕਸ ਦਾ। ਹਾਂਜੀ-ਹਾਂਜੀ ਉਹ ਆ ਜਾਏਗਾ। ਤਿੰਨ ਸੌ ਚਾਰ ਸੌ ਦਾ ਆਏਗਾ ਤੇ ਵਧੀਆ ਚਲੇਗਾ। ਉਹ ਦੋ ਡਰੋਪਸ ਲੈਣੀ ਹੱਥ ਚ ਤੇ ਜ ਜਿੱਦਾਂ ਤੁਹਾਡੇ ਲੋਂਗ ਹੇਅਰ ਚ ਲਗਾਉਣਾ ਹੈ। ਰੂਟਸ ਚ ਨੀ ਲਗਾਉਣਾ, ਜੇ ਰੂਟਸ ਚ ਲਗਾਓਗੇ, ਤਾਂ ਡੈਂਡਰਫ ਹੋ ਜਾਂਦਾ ਤੁਹਾਨੂੰ ਨਾ
ਹਾਂਜੀ-ਹਾਂਜੀ-ਹਾਂਜੀ।
ਤੇ ਉਹ ਲੌਂਗ ਹੇਅਰ ਚ ਲਗਾਓ ਤੁਸੀਂ
ਹਾਂਜੀ, ਹਾਂਜੀ ਸਿਰ ਤੋਨ ਤੋਂ ਬਾਅਦ ਸਿਰ ਧੋਣ ਤੋਂ ਬਾਅਦ, ਪੁੱਤ ਹੈ ਨਾ ਹਾਂਜੀ। ਹਾਂਜੀ, ਹਾਂਜੀ, ਹਾਂਜੀ, ਹਾਂਜੀ, ਤੇ ਪੁੱਤ ਖਾਲੀ ਮੈਟ੍ਰਿਕਸ ਦਾ ਹੀ ਆਉਂਦਾ ਹੋਰ ਕਿਸੇ। ਕੰਪਨੀ ਦਾ ਵੀ ਆਉਂਦ
ਦਾ ਹੁੰਦਾ ਐ ਲੋਰੀਅਲ ਦਾ ਹੁੰਦਾ ਐ।
ਹਾਂਜੀ ਹਾਂਜੀ
ਐ ਦੋਨੋ ਬ੍ਰੈਂਡ ਵਧੀਆ ਹੈਗੇ ਨੇ ਬਾਦ ਚ ਮੈਟਿਕਸ ਲਗਾਓਗੇ ਓ ਵੀ ਵਧੀਆ- ਧੀਆਂ ਹੈਗਾ ਜਿੱਦਾਂ ਰੇਗੁਲ
ਹਾਂਜੀ ਹਾਂਜੀ। ਠੀਕ ਏ ਪੁੱਤ। ਠੀਕ ਏ ਪੁਤ। ਠੀਕ ਏ। ਮੈਂ ਮੈਂ ਨ ਤਾਨੂੰ ਫੇਰ ਦੱਸਣੀ ਆਂ। ਪੈਲੇ ਮੈਂ ਸਾਰਾ ਪਤਾ ਕਰ‌ ਆਵਾਂ ਸਲੂਨ। ਫੇਰ ਤਾਨੂੰ ਆ ਕੇ ਦੱਸਣੀ ਆ ਫੇਰ ਤੁਸੀਂ ਮੈਨੂੰ ਦੱਸਣਾ ਕੀ ਕਿੱਦਾਂ ਕਰਾਂ ਮੈਂ। ਹੇਨਾ ਮੈਂ ਤੁਆਡੇ ਕੋਲ ਈ ਪੁੱਛ ਲਾਂਗੀ, ਇਸ ਕਰਕੇ ਮੈਂ